ਉਹ
ਹੈਲੋ ਜੀ
ਸਤਿ ਸ਼੍ਰੀ ਅਕਾਲ ਭਾ ਜੀ
ਸਤਿ ਸ਼੍ਰੀ ਅਕਾਲ ਜੀ, ਸਤਿ ਸੀ੍ ਅਕਾਲ ਕੀ ਹਾਲ ਹੈ ਵੀਰੇ
ਕੀ ਹਾਲ ਜੀ ਵਧੀਆ ਜੀ
ਅੱਛਾ ਜੀ ਅੱਛਾ ਹੋਰ ਸੁਣਾਓ
ਹੈਲੋ ਬਸ ਵਧੀਆ ਤੁਸੀਂ ਸੁਣਾਓ। ਹਾਂਜੀ ਹਾਂਜੀ ਸਭ ਵਧੀਆ
ਚਲੋ ਵਧੀਆ ਹੀ ਰਹਿਣਾ ਚਾ, ਵਧੀਆ ਜੀ ਵਧੀਆ ਕਿਰਪਾ ਮਾਲਕ ਦੀ।
ਹਾਂਜੀ ਮੈਂ ਕੁੱਛ ਪੁੱਛਣਾ ਸੀ ਤੁਹਾਡੇ ਕੋਲ।
ਹਾਂਜੀ ਹਾਂਜੀ ਪੁੱਛੋ ਪੁੱਛੋ
ਭਾਜੀ ਮੈਂ ਪੁੱਛਣਾ ਸੀ ਕਿ ਪੋਲਿਊਸ਼ਨ ਦੇ ਕੀ ਕੀ ਇਫੈਕਟ ਹੈਗੇ ਨੇ। ਪੋਲਿਊਸ਼ਨ ਹੋਣਾ ਚਾਹੀਦਾ ਏ ਜਾਂ ਨਹੀਂ ਹੋਣਾ ਚਾਹੀਦਾ।
ਅੱਛਾ ਭਾਜੀ ਦੇਖੋ ਜੇ ਪੋਲਿਊਸ਼ਨ ਦੀ ਗੱਲ ਕਰਦੇ ਹੋ ਤੇ ਵੈਸੇ ਪ੍ਰਦੂਸ਼ਣ ਹੋਣਾ ਨਹੀਂ ਚਾਹੀਦਾ। ਕਿਉਂਕਿ ਪ੍ਰਦੂਸ਼ਣ ਨਾ ਅੱਜ ਦੀਆਂ ਸਭ ਤੋਂ ਵੱਡੀਆਂ ਜਿਹੜੀ ਹੈਗੀ ਏ। ਸਮੱਸਿਆਵਾਂ ਉਹਨਾਂ ਵਿੱਚੋਂ ਇੱਕ ਹੈਗਾ ਵੇ।
ਅੱਛਾ।
ਤੇ ਜਿਹੜਾ ਮਨੁੱਖ ਦੇ ਵਿਕਾਸ ਮਨੁੱਖਾਂ ਨੇ ਵਿਕਾਸ ਤਾਂ ਬਹੁਤ ਕੀਤੇ ਹੈ ਪਰ ਐਸੀ ਵਿਕਾਸ ਦੀ ਕੀਮਤ ਨਾ ਕੁਦਰਤ ਨੂੰ ਦੇਣੀ ਪੈਂਦੀ ਏ। ਹੁਣ ਪੋਲਿਊਸ਼ਨ ਹੈਗਾ ਐ। ਚਲੋ ਅਸੀਂ ਇੱਕ ਐਸੀ ਗੱਲ ਕਰਦੇ ਹਾਂ ਮਨੁੱਖਾਂ ਤੇ ਉਹਨਾਂ ਨੇ ਜਿੱਦਾਂ ਗੱਡੀਆਂ ਬਣਾਈਆਂ ਨੇ ਫੈਕਟਰੀਆਂ ਚਲਾਈਆਂ ਨੇ, ਪਰ ਅੱਜ ਜਿਹੜਾ ਭੁਗਤਾਨ ਕੁਦਰਤ ਨੂੰ ਭੁਗਤਣਾ ਪੈ ਰਿਹਾ ਹੈ। ਜਿਹੜਾ ਪ੍ਰਦੂਸ਼ਣ ਨਿਕਲਦਾ ਆ। ਉਹ ਕੁਦਰਤ ਚੁਕਾਉਂਦੀ ਏ ਸਾਰੇ ਆਪ ਕੀਮਤ ਉਹਦੀ।
ਅੱਛਾ।
ਕੋ ਸਾਫ਼ ਹਵਾ ਸ਼ੁੱਧ ਪਾਣੀ ਤੇ ਜਿਹੜਾ ਹਰਿਆ ਭਰਿਆ ਵਾਤਾਵਰਨ ਸਾਡੀ ਜ਼ਿੰਦਗੀ ਲਈ ਬੜਾ ਜ਼ਰੂਰੀ ਹੁੰਦਾ ਏ। ਤੇ ਪ੍ਰਦੂਸ਼ਣ ਦੇ ਕਾਰਨ ਹੌਲੀ ਹੌਲੀ ਨਸ਼ਟ ਹੋ ਰਿਹਾ ਵੇ।
ਅੱਛਾ। ਤੁਹਾਡਾ ਹੂੰ ਤੁਹਾਡਾ ਕਹਿਣ ਦਾ ਮਤਲਬ ਇਹ ਬਈ ਅ ਅ ਕੀ ਨਾਮ ਏ ਪਾਣੀ ਦੇ ਕਾਰਨ ਹੋ ਰਿਹਾ।
ਪ੍ਰਦੂਸ਼ਣ ਕਾਰਨ ਹੋ ਰਿਹਾ ਵੀ ਉਹਦੇ ਹਾਂ ਗੰਦਾ ਪਾਣੀ ਦਾ ਤੁਸੀਂ ਪਾਣੀ ਚ ਵੀ ਅੱਜ ਪਾਣੀ ਬਹੁਤ ਗੰਦਾ ਈ ਆਉਦਾ ਅੱਜ ਕੱਲ੍ਹ ਤੇ ਮਿਲਾਵਟ ਬਹੁਤ ਗੰਦਾ ਈ ਆ ਰਿਹਾ।
ਹਾਂਜੀ। ਫੈਕਟਰੀਆਂ ਵੀ ਤੇ ਬਹੁਤ ਖੁੱਲ੍ਹੀਆਂ ਹੋਈਆਂ ਨੇ।
ਉਹੀ ਤੇ ਹੈ ਤੁਹਾਡੀ ਗੱਲ ਠੀਕ ਐ, ਦੇਖੋ ਭਾਜੀ ਜਿਹੜਾ ਪ੍ਰਦੂਸ਼ਣ ਏ ਨਾ ਹਾਂ। ਹਾਂਜੀ ਹਾਂਜੀ ਜਿਹੜਾ ਪ੍ਰਦੂਸ਼ਣ ਹੈਗਾ ਨਾ ਭਾਜੀ। ਉਹ ਪ੍ਰਦੂਸ਼ਣ ਵੀ ਇੱਕ ਤਰ੍ਹਾਂ ਦਾ ਨਹੀਂ ਹੁੰਦਾ। ਕਈ ਤਰ੍ਹਾਂ ਦਾ ਪ੍ਰਦੂਸ਼ਣ ਹੁੰਦਾ। ਜਿੱਦਾਂ ਤੁਸੀਂ ਲਾ ਲਓ ਆਪਣਾ ਹਵਾ ਪ੍ਰਦੂਸ਼ਣ ਹੋ ਗਿਆ, ਪਾਣੀ ਪ੍ਰਦੂਸ਼ਣ ਹੋ ਗਿਆ ਮਿੱ ਮਿੱਟੀ ਪ੍ਰਦੂਸ਼ਣ ਹੋ ਗਿਆ, ਸ਼ੋਰ ਪ੍ਰਦੂਸ਼ਣ ਹੋ ਗਿਆ, ਹਨਾ। ਹੁਣ ਤੁਸੀਂ ਸਾਡਾ ਜਿਹੜੇ ਬਾਈਕ ਵਾਈਕਲ ਹੈਗੇ ਨੇ ਸਾਡੇ ਜਿਵੇਂ ਵਾਹਨ ਹੈਗੇ ਨੇ ਸਾਡੇ। ਉਹਨਾਂ ਦਾ ਧੂੰਆਂ ਫੈਕਟਰੀਆਂ ਤੋਂ ਨਿਕਲਣ ਵਾਲੀ ਗੈਂਸਾ ਜਿਹੜੀ ਹੁੰਦੀ ਏ ਗੈਸ ਹੁੰਦੀ ਏ ਪਲਾਸਟ ਜੇ ਕਦੀ ਜਿਹੜੀ ਪਲਾਸਟ ਜਿਹੜੀ ਬੇਹਿਸਾਬ ਵਰਤੋਂ ਕੀਤੀ ਜਾਂਦੀ ਏ, ਰੁੱਖ ਕਟਾਈ ਕੀਤੀ ਜਾਂਦੀ ਨੇ ਕੂੜਾ ਕਰਕਟ ਦਾ ਜਿਹੜਾ ਗਲਤ ਨਿ ਟਾਰਾ
ਹੈਨਾ ਇਹਦੇ ਕਾਰਨ ਜਿਹੜਾ ਪ੍ਰਦੂਸ਼ਣ ਵੱਧ ਰਿਹਾ ਵੇ ਘੱਟ ਨਹੀਂ ਰਿਹਾ।
ਅੱਛਾ।
ਹਾਂਜੀ ਹੁਣ ਪ੍ਰਦੂਸ਼ਣ ਅਹ ਪ੍ਰਦੂਸ਼ਣ ਹੁਣ ਦੇਖੋ ਹੁਣ ਬਿਮਾਰੀਆਂ ਵੀ ਫੇਰ ਬੜੀ ਹੁੰਦੀ ਏ, ਜੇ ਪ੍ਰਦੂਸ਼ਣ ਜ਼ਿਆਦਾ ਹੋਏ ਤੇ ਬਿਮਾਰੀਆਂ ਵੀ ਬਹੁਤ ਹੋਣਗੀਆਂ।
ਜਿਵੇਂ ਹਵਾ ਪ੍ਰਦੂ ਹਵਾ ਹਾਂਜੀ ਹਾਂਜੀ ਬੋਲੋ।
ਮਤਲਬ ਕਿ ਇਹ ਘਟਾਇਆ ਕਿਵੇਂ ਜਾ ਸਕਦਾ ਏ, ਪੋਲਿਊਸ਼ਨ ਘਟਾਇਆ ਕਿਵੇਂ ਜਾ ਸਕਦਾ।
ਅੱਛਾ ਪੋਲਿਊਸ਼ਨ ਮਤਲਬ ਕਿ ਘਟਾਇਆ ਕਿੱਦਾਂ ਜਾ ਸਕਦਾ ਹੈ। ਮਤਲਬ ਆਪਾਂ ਇਹੀ ਕਰ ਸਕਦੇ ਹਾਂ ਹੁਣ ਜਿੱਦਾਂ ਫੈਕਟਰੀ ਵਗੈਰਾ ਹੁੰਦੀ ਏ। ਉਹਨਾਂ ਦੀ ਉਹਨਾਂ ਦੀ ਉਹ ਜਿਹੜੇ ਆ ਉਹ ਫੈਕਟਰੀ ਵਗੈਰਾ ਹੁੰਦੀ ਹੈ ਆਪਣਾ ਕਿੱਥੇ ਖੁੱਲੀ ਜਗ੍ਹਾ ਤੇ ਬਣਾਉਣ।
ਅੱਛਾ।
ਹਨਾ ਗਰਾਊਂਡ
ਹਾਂਜੀ ਹਾਂਜੀ। ਹੈਲੋ।
ਹੈਲੋ ਹੈਲੋ।
ਹਾਂਜੀ।
ਮਤਲਬ ਕਿ ਮੈਂ ਕਹਿ ਰਿਹਾ ਸੀ। ਜਿਹੜੇ ਸਾਡੇ ਵਾਈਕਲ ਹੈਗੇ ਨੇ ਹੁਣ
ਹਾਂਜੀ। ਵਾਹੀਕਾਲ ਹੈਗਨ ਤੇ
ਮਤਲਬ ਵੇਖੋ, ਜਿਹੜਾ ਵੱਧ, ਵੇਖੋ ਵੀਰੇ ਅਗਰ ਤੁਸੀਂ ਪੋਲਿਊਸ਼ਨ ਨੂੰ ਘਟਾਣਾ ਹੈ ਪਰ ਪੋਲਿਊਸ਼ਨ ਏਦਾਂ ਘੱਟ ਸਕਦਾ ਆ। ਤੁਸੀਂ ਵੱਧ ਤੋਂ ਵੱਧ ਜਿਹੜੇ ਪੇੜ ਲਗਾਓ। ਉਹਨਾਂ ਦੀ ਸੰਭਾਲ ਕੀ- ਸੰਭਾਲ ਕਰੋ। ਪਲਾਸਟਿਕ ਦੀ ਵਰਤੋਂ ਘੱਟ ਕਰੋ।
ਹਨਾ। ਪਲਾਸਟਿਕ ਦੀ ਜਿਹੜੀ ਵਰਤੋ ਹੈਗੀ ਉਹਨੂੰ ਘਟਾ ਕੇ ਕੱਪੜੇ ਜਾਂ ਕਾਗਜ਼ ਦੇ ਥੈਲੇ ਏ ਵਰ-ਵਰਤੇ ਜਾਣ। ਆਵਾਜ਼ ਆ ਰਹੀ ਏ ਭਾਜੀ ਮੇਰੀ।
ਨੀਆਂ ਰੀ
ਹਾਂਜੀ ਹਾਂਜੀ। ਹੁਣ ਨ ਸ ਇਹ ਹੈ। ਮਤਲਬ ਮੈਂ, ਇਹ ਕਹਿਦਾ ਮਤਲਬ ਸੀ ਕੀ, ਜੇ ਪ੍ਰਦੂਸ਼ਣ ਨੂੰ ਰੋਕਣਾ ਤੇ ਉਹਨੂੰ ਜੇ ਜੇਹ ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਏ ਜਾਣ ਰੁੱਖ ਲਗਾਏ ਜਾਣ। ਆਪਣਾ ਪਲਾਸਟਿਕ ਦੀ ਜਿਹੜੀ ਵਰਤੋਂ ਘੱਟ ਕੀਤੀ ਜਾਵੇ। ਉਹਦੀ ਥਾਂ ਤੇ ਅਸੀਂ ਆਪਣਾ ਕਾਗਜ਼ ਦੇ ਥੈਲੇ ਜਾਂ ਫਿਰ ਕੱਪੜੇ ਦੇ ਥੈਲੇ ਜਿੱਦਾਂ ਸਾਡੇ ਪਹਿਲੇ ਹੁੰਦੇ ਸੀ। ਕੱਪੜੇ ਦੇ ਸਾਡੇ ਘਰ ਦੇ ਜਿਹੜੇ ਬ ਸਾਡੇ ਵੱਡੇ ਹੁੰਦੇ ਨੇ, ਉਹ ਘਰ ਦੇ ਥੈੱਲੇ ਬਣਾਉਂਦੇ ਸੀ, ਪਹਿਲੇ ਕੱਪੜਿਆਂ ਦੇ। ਘਰ ਥੱਲੇ ਬਣਾਉਂਦੇ ਸੀ। ਉਸੇ ਤਰ੍ਹਾਂ ਆਪਣਾ ਆਪਣਾ ਕੱਪੜੇ ਦੇ ਥੈੱਲੇ ਹੋ ਗਏ ਜਾਂ ਫੇਰ ਆਪਣਾ ਕਾਗਜ਼ ਦੇ ਥੈੱਲੇ ਹੋ ਗਏ, ਉਹ ਵਰਤ ਤੇ ਜਾਣ। ਅ ਜਿਹੜੇ ਸਾਡੇ ਵੀ ਉਹ ਵੀ ਕਲ ਹੈਗੇ ਨੇ। ਜਿਹੜੇ ਸਾਡੇ ਮਤਲਬ ਕਿ ਸਾਧਨ ਹੈਗੇ ਨੇ, ਗੱਡੀਆਂ ਵਗੈਰਾ ਹੋ ਗਈਆਂ ਉਹਨਾਂ ਦੇ ਟਾਈਮ ਟੂ ਟਾਈਮ ਆਪਣਾ ਸਰਵਿਸ ਕਰਵਾਈ ਏ। ਜੋ ਕਿ ਧੂੰਆਂ ਘੱਟ ਨਿਕਲੇ
ਅੱਛਾ। ਮੈਂ ਤਾਂ ਸੁਣਿਆ ਸੀ ਕਿ ਬਈ ਮੈਂ ਤਾਂ। ਮੈਂ ਤਾਂ ਸੁਣਿਆ ਸੀ ਬਈ ਪਿੱਛੇ ਮਤਲਬ ਕਿ ਬਈ, ਪੋਲਿਊਸ਼ਨ ਦੀ ਜਗ੍ਹਾ ਨਾ ਇਹਨਾਂ ਨੂੰ ਇਲੈਕਟ੍ਰਿਕ ਵਾਹੀਕਲ ਲੈ ਲੈਣੇ ਚਾਹੀਦੇ ਨੇ ਬੰਦਿਆਂ ਨੂੰ
ਹਾਂ ਇਹ ਵੀ ਤੁਹਾਡੀ ਗੱਲ ਠੀਕ ਏ। ਹਾਂ ਇਹ ਵੀ ਵਧੀਆ
ਪਰ ਸ਼ੁਰੂਆਤ ਹਾਂ। ਪਰ ਸ਼ੁਰੂਆਤ ਆਪਣੇ ਤੋਂ ਕਰਨੀ ਚਾਹੀਦੀ ਏ। ਪਰ ਅਸੀਂ ਕਿਸੇ ਨੂੰ ਸਮਝਾਵਾਂਗੇ ਤੇ ਕੋਈ ਸਮਝੇਗਾ ਨਹੀਂ। ਹੈ ਨਾਸਾਰੀ ਗੱਲ ਕੋਈ ਗੱਲ ਸਮਝਦਾ ਨਹੀਂ ਨਾ ਹੈਗਾ। ਤਾਂ ਕਰਕੇ ਕੋਈ ਅੱਗੇ ਨਹੀਂ ਵੱਧ ਰਿਹਾ। ਸਾਰੇ ਕਿਸੇ ਨੂੰ-ਕਿਸੇ ਨੂੰ ਸਮਝਾਓ। ਤੇ ਫੇਰ ਉਹ ਕਿਹਗਾ। ਐਵੇਂ ਲੈ ਗਿਆ ਸਮਝਦਾ ਪਿਆ ਵੇ।
ਉਹ ਦੇਖੋ ਭਾਜੀ। ਦੁਨੀਆਂ ਦਾਰੀ ਦੀ ਤੇ ਇਹੀ ਕੰਮ ਏ। ਭਾਜੀ ਦੁਨੀਆਂ ਦਾਰੀ ਦੇਤਾਂ ਇਹ ਕੰਮ ਹੈਗਾ ਕਿ ਅਸੀਂ ਕਿਸੇ ਨੂੰ ਸਮਝਾਵਾਂ ਗੇ ਉਲਟਾ ਸਾਨੂੰ ਸਮਝਾਏਗਾ। ਇਸ ਤੋਂ ਵਧੀਆ ਚ ਖੁਦ ਸੁਧਰੀਏ। ਦੁਨੀਆ ਆਪੇ ਸੁਧਰ ਜਾਏਗੀ।
ਹਾਂਜੀ। ਮੇਰਾ ਵੀ ਇਹ ਕਹਿਣਾ ਹੈਗਾ। ਪਹਿਲੇ ਖੁਦ ਤੋਂ ਸ਼ੁਰੂਆਤ ਕਰੋ। ਤਾਂ ਦੂਸਰੇ ਬੰਦੇ ਨੂੰ ਸਮਝਾਓ।
ਹਾਂਜੀ।
ਪੋਲਿਊਸ਼ਨ ਦਾ ਜੋ ਹੈਗਾ ਨਾ ਸਿਸਟਮ। ਮਤਲਬ ਕਿ ਪਹਿਲੇ ਦੂਸਰੀ ਐ ਚੀਜ਼ਾਂ। ਅੱਜ ਕੱਲ੍ਹ ਦੇਖੋ ਪੈਟਰੋਲ ਪੈਟਰੋਲ ਡੀਜ਼ਲ ਬਹੁਤ ਮਹਿੰਗਾ ਹੈਗਾ। ਇਸ ਕਰਕੇ ਬੰਦਾ ਲੈ ਰਿਹਾ ਕੀ ਰਿਹਾ। ਇਲੈਕ ਵੀ ਵਾਹੀਕਲ ਲੈ ਰਿਹਾ। ਤਾਂ ਕਿ ਪੋਲਿਊਸ਼ਨ ਨਾ ਹੋਵੇ
ਸਨਿਆ ਦੇ ਕੇ। ਫਾਇਦੇ ਬਹੁਤ ਇਹਦੇ, ਜਿੱਦਾਂ ਕੋਈ ਵੋਯਸ ਉਹ ਨੀ ਹੁੰਦਾ। ਨੋਆਇਸ ਪੋਲਿਊਸ਼ਨ ਨੀ ਹੁੰਦਾ ਇਹਦੇ ਨਾਲ ਠੀਕ ਹੈ ਨਾ ਨੋਇਜ਼ ਪੋਲਿਊਸ਼ਨ ਨੀ ਹੁੰਦਾ। ਲਾ ਲੋਓ ਤੁਸੀਂ, ਕੋਈ ਮਤਲਬ ਧੂੰਆਂ ਵਗੈਰਾ ਨਹੀ ਮਾਰਦੀ। ਆਪਣਾ ਸਹੀ ਚੱਲਦੀ ਹੈ।
ਹਾਂਜੀ -ਹਾਂਜੀ।
ਬਸ ਉਹ ਗੱਲ ਵੱਖਰੀਏ ਤੇਲ ਦੀ ਥਾਂ ਬਿਜਲੀ ਲੱਗ ਜਾਂਦੀ ਥੋੜ੍ਹੀ ਬਹੁਤ। ਬਾਕੀ ਕਿ ਹੈ।
ਹਾਂਜੀ। ਉਹ ਤੇ ਹੈ ਫਿਰ ਤਾਂ ਕਰਕੇ ਨਾ ਬੰਦੇ ਨੂੰ ਪੋਲਿਊਸ਼ਨ ਘੱਟ ਫੈਲਾਉਣਾ ਚਾਹੀਦਾ ਹੈ।
ਹਾਂ। ਪੋਲਿਊਸ਼ਨ ਨੂੰ ਰੋਕਿਆ ਜਾ ਸਕਦਾ ਭਾਜੀ ਦੇਖੋ, ਪੋਲਿਊਸ਼ਨ ਨੂੰ ਰੋਕਿਆ ਜਾ ਸਕਦਾ ਹੈ। ਅਗਰ ਅਸੀਂ ਸ਼ੁਰੂਆਤ ਆਪਣੇ ਤੋਂ ਕਰੀਏ। ਅਗ, ਅਗਰ ਅਸੀਂ ਪੇਡ ਲਾਵਾਂਗੇ ਤੇ ਲੋਕ ਸਾਨੂੰ ਵੀ ਲੋਕੀ ਪੇੜ ਲਾਉਣਗੇ। ਅਗਰ ਅਸੀਂ ਅ ਆਪਣਾ ਪਲਾਸਟਿਕ ਦੀ ਵਰਤੋਂ ਨਹੀਂ ਕਰਾਂਗੇ ਤਾਂ ਲੋਕੀ ਵੀ ਨਹੀਂ ਕਰਨਗੇ। ਸ਼ੁਰੂਆਤ ਹੈ ਮ ਆਪਣੇ ਤਾਂ ਕਰਨੀ ਚਾਹੀਦੀ ਹੈ।
ਹਾਂਜੀ।
ਹਾਂ। ਹੁਣ ਲਾ ਲਓ, ਤੁਸੀਂ ਆਪਣੇ ਕਿਸਾਨ- ਕਿਸਾਨ ਭਰਾ ਹੈਗੇ ਨੇ। ਚਲੋ ਅਸੀਂ ਉਹਨਾ ਦੀ ਰਿਸਪੈਕਟ ਕਰਦੇ ਹਾਂ ਜਿੱਦਾਂ ਉਹ ਆਪਣੀ ਜਿਹੜੀ ਹੁੰਦੀ ਹੈ ਕੀ ਕਹਿੰਦੇਨੂੰ ਜਿਹੜੇ
ਉਹ ਖੇਤਾਂ ਵਿੱਚ ਜਿਹੜੀ ਪਰਾਲੀ ਹੁੰਦੀ। ਪਰਾਲੀ ਨੂੰ ਸਾੜਦੇ ਨੇ।
ਅੱਛਾ। ਹਾਂਜੀ- ਹਾਂਜੀ -ਹਾਂਜੀ।
ਕਰਿਆ ਜਾਵੇ। ਦੇਖੋ ਉਹ ਤੇ ਹੁੰਦਾ ਇੱਕ ਹਿਸਾਬ ਉਹ ਤੇ ਪ੍ਰੋਸੈਸ ਹੈਗੀ ਏ। ਪਰਾਲੀ ਸੜੇਗੀ। ਜ਼ਮੀਨ ਥੋੜ੍ਹੀ ਉਪਜਾਊ ਜਿਹੀ ਹੁੰਦੀ ਏ ਸੁਣਿਆ ਮੈਂ ਵੱਡਿਆਂ ਤੋਂ।
ਅੱਛਾ।
ਜਿਹੜੇ ਪਲਾਸਟਿਕ ਹੈਗੇ ਆ ਹੁਣ ਅੱਜ ਕੱਲ੍ਹ ਪਲਾਸਟਿਕ ਰੀਸਾਈਕਲ ਕਰਦੇ ਨੇ। ਏ ਸਗੋ ਬਹੁਤ ਵਧੀਆ ਬੈਨੀਫਿਟ ਹੈਗਾ। ਪਲਾਸਟਿਕ ਨੂੰ ਸਾੜਨ ਤੋਂ ਵਧੀਆ ਰੀਸਾਈਕਲ ਕਰਦੋ। ਉਹਦਾ ਯੂਜ ਹੋਏ ਗਾ। ਪੋਲਿਊਸ਼ਨ ਨਹੀਂ ਫੈਲੇਗਾ।
ਹਮ। ਪੋਲਿਊਸ਼ ਅੱਜ ਕੱਲ ਪੋਲਿਊਸ਼ਨ ਦੀ ਵਜ੍ਹਾ ਬਿਮਾਰ ਹੀ ਬੜੇ ਬੰਦੇ ਪੈ ਰਹੇ ਨੇ।
ਹਾਂਜੀ। ਉਹ ਤੇ ਹੈ ਭਾਜੀ।
ਬਿਮਾਰ ਬੰਦੇ ਬਿਮਾਰ ਹੋਏ ਨੇ ਕੋਈ ਕਿਸੇ ਨੂੰ ਕੀ ਹੋ ਰਿਹਾ, ਕਿਸੇ ਨੂੰ ਕੀ ਹੋ ਰਿਹਾ, ਸਮਝ ਨਹੀਂ ਆਰੀ ਬੰਦੇ ਦੀ।
ਉਹ ਤੇ ਆ ਭਾਜੀ ਤੁਹਾਡੀ ਗੱਲ ਠੀਕ ਹੇ।
ਹੋਰ ਦੱਸੋ, ਹੋਰ ਸੁਣਾਓ ਤੁਸੀਂ?
ਬਸ ਜੀ ਬਸ, ਵਧੀਆ ਜੀ ਵਧੀਆ। ਕਿਰਪਾ ਮਾਲਕ ਦੀ।
ਹਮ। ਪੋਲਿਊਸ਼ਨ ਇਚ ਜ਼ਿਆਦਾ ਤੋਂ ਜ਼ਿਆਦਾ ਪੇਡ ਲਗਾਣੇ ਚ' ਦੇ ਦੇਨੇ ਨਾ। ਜਿਹਦੇ ਨਾਲ ਆਕਸੀਜਨ ਵੀ ਮਿਲਦਾ।
ਦੇਖੋ ਵੀਰੇ ਵੱਧ ਤੋਂ ਵੱਧ ਤੁਸੀਂ ਪੇੜ ਲਾਓ। ਉਹਨਾਂ ਦੀ ਸੰਭਾਲ ਕਰੋ। ਠੀਕ ਹੈ ਸਹੀ ਕਿ ਪੈਦਲ -ਪੈਦਲ- ਪੈਦਲ ਤੁਰੋ ਥੋੜ੍ਹੀ ਦੇਰ ਸਾਈਕਲ ਆਪਣੇ ਜਿਹੜੇ ਸਾਡੇ ਆਪਣੇ ਮੋਟਰ ਵਗੈਰਾ ਉਹਨਾਂ ਦੇ ਸਾਰੇ ਬੱਚਿਆਂ ਨੂੰ ਪਾਈਏ ਤਾਂ ਕਿ ਧੂੰਆਂ ਕੱਟ ਮਾਰੇ। ਜਿਹੜੇ ਫੈਕਟਰੀ ਦੇ ਧੂੰਵੇਂ ਹੁੰਦੇ ਨੇ। ਗੰਦੇ ਗੰਦਾ ਪਾਣੀ ਹੁੰਦਾ ਫੈਕਟਰੀ ਦਾ ਧੂੰਆ ਗੰਦਾ ਪਾਣੀ ਹੁੰਦਾ ਆ। ਉਹਦਾ ਇਲਾਜ ਉਹ ਸਹੀ ਇਲਾਜ ਕਰਕੇ ਬਾਹਰ ਕੱਢਿਆ ਜਾਵੇ।
ਅੱਛਾ।
ਹਾਂਜੀ।
ਜਿਹਦੇ ਨਾਲ ਜਿਹਦੇ ਨਾਲ ਪੋਲਿਊਸ਼ਨ ਘੱਟ ਰਹੇਗਾ।
ਹਾਂਜੀ- ਹਾਂਜੀ।
ਅੱਛਾ। ਅੱਜ ਕੱਲ ਪਾਣੀ 'ਚ ਵੀ ਮਤਲਬ ਕਿ ਗੰਦੇ ਪਾਣੀ ਨਾਲ ਵੀ ਪੋਲਿਊਸ਼ਨ ਬਹੁਤ ਹੋ ਰਿਹਾ ਜਿਵੇਂ ਫੈਕਟ
ਹਾਂ ਪ ਹਾਂਜੀ ਹਾਂਜੀ ਕੁਛੇ ਸਾਡਾ ਵੀ ਉਹ ਆਇਆ ਸੀ ਮਤਲਬ ਨਾ ਅਸੀਂ ਪਾਣੀ ਭਰਿਆ ਸੀ ਤੇ ਪਾਣੀ ਮਿੱਟੀ ਲਾਉਣ ਲੱਗ ਗਿਆ ਸਮੈਲ ਤਾਂ ਕੋਈ ਨਹੀ ਸੀ ਬਟ ਪਾਣੀ ਮਿੱਟੀ ਆਲਾ ਸੀ ਤੇ ਜਦੋਂ ਆਪਾਂ ਉਹਨੂੰ ਸਟੋਰ ਕਰਕੇ ਰੱਖਿਆ ਨਾ ਬਾਲਟੀ ਦੇ ਵਿੱਚ ਰੱਖਿਆ ਸੀ ਤੇ ਉੱਤੇ ਨਾ ਤੇਲ ਦੀ ਪਰਤ ਹੁੰਦੀ ਨਾ ਜਿੱਦਾਂ ਤੇਲ ਦੀ ਪਰਤ ਉਹ ਜੰਮ ਗਈ ਸੀ
ਅੱਛਾ
ਇਹ ਪਿੱਛੋਂ ਹੀ ਭਾਜੀ ਜਿਹੜੇ ਸਾਡੇ ਟੂਬਲ ਚੱਲਦੇ ਨੇ ਪਿੱਛੋਂ ਹੀ ਜਿਹੜੇ ਸਾਡੇ ਜਿਹੜੇ ਪਾਣੀ ਦਾ ਸੰਭਾਲਦੇ ਨੇ ਸਾਰਾ ਜਿਹੜਾ ਸਿਸਟਮ ਹੁੰਦਾ ਆ ਉਹਨਾਂ ਨੂੰ ਸ਼ਿਕਾਇਤ ਹੀ ਕਰਨੀ ਚਾਹੀਦੀ ਸਭ ਤੋਂ ਵੱਧ ਪਹਿਲੇ ਤੇ ਬਈ- ਬਈ ਤੁਸੀਂ ਤੁ ਆਪਣਾ ਸਿਸਟਮ ਉਹਦਾ ਸਹੀ ਕਰੋ ਪਾਣੀ ਗੰਦਾ ਆਉਂਦਾ ਪਿਆ
ਹਾਂਜੀ ਤਾਂ ਹੀ ਕਰਕੇ ਫੇਿਰ ਉਹ ਪਿੱਛੇ ਅਗਰ ਸਿਸਟਮ ਅਗਰ ਅਸੀਂ ਸ਼ਿਕਾਇਤ ਵੀ ਲਗਾਉਂਦੇ ਹਾਂ ਉਹ ਨਹੀਂ ਵੀ ਸੁਣਦੇ ਨਾ ਤੇ ਫਿਰ ਤਾਂ ਵੀ ਇਹ ਚੀਜ਼ਾਂ ਹੀ ਚੱਲਦੀਆਂ ਨੇ
ਉਹ ਤੇ ਭਾਜੀ ਖਰੇ ਦਿਨ ਹੁੰਦਾ ਕੀ ਬੰਦੇ ਬਿਮਾਰ ਪੈਂਦੇ ਨੇ ਪਾਣੀ ਤੁਸੀਂ ਗੰਦਾ ਪਾਣੀ ਨਾਲ ਲਾਓਗੇ ਗੰਦਾ ਪਾਣੀ ਪੀਓਗੇ ਇਨਫੈਕਸ਼ਨ ਹੋਣਗੇ ਹੋਰ ਕੀ ਹੋਏਗੀ
ਸਹੀ ਹਾਂ ਸਹੀ ਗੱਲ ਹੈ ਬਿਲਕੁਲ
ਹਜੀ
ਇਸ ਕਰਕੇ ਬੰਦੇ ਬੰਦੇ ਜ਼ਿਆਦਾ ਬਿਮਾਰ ਹੁੰਦੇ ਨੇ ਫਿਰ ਹੈ ਹਮ ਬੰਦੇ ਜ਼ਿਆਦਾ ਬਿਮਾਰ ਹੁੰਦੇ ਨੇ ਫਿਰ ਬੰਦਿਆਂ ਨੂੰ ਹੋਸਪਿਟਲ ਲੈ ਕੇ ਜਾਓ ਫੇਿਰ ਹੋਸਪਿਟਲ ਹੀ ਇਲਾਜ ਜਿਅਦਾ ਲੱਗਦਾ ਪੈਸੇ ਜ਼ਿਆਦਾ ਲੱਗਦੇ ਨੇ ਖਰਚਾ ਆਲੱਗ ਆ ਜਾਂਦਾ ਬੰਦੇ ਦਾ
ਅੱਛਾ ਅੱਛਾ ਅੱਛਾ ਚਲੋ ਭਾਜੀ ਠੀਕ ਮੈਨੂੰ ਨਾ ਕੋਲ ਆ ਰਹੀ ਹੈ ਪਿੱਛੋਂ ਉਹਦੀ ਬੈਕ ਕੋਲ ਕਰਦਾ ਮੈਂ ਫਿਰ ਥੋੜੀ ਦੇਰ ਤੱਕ ਠੀਕ ਹੈ
ਠੀਕ ਠੀਕ ਹੈ ਭਾਜੀ ਕੋਈ ਨੀ ਠੀਕ ਹੈ ਸਤਿ ਸ੍ਰੀ ਅਕਾਲ ਜੀ